ਹੈਲੋ, ਹਾਂਜੀ ਸ ਸਸ ਰੀ ਕਾਲ ਜੀ।
ਹਾਂਜੀ, ਸਸ ਰੀ ਕਾਲ ਜੀ।
ਹੋਰ ਕੀ ਹਾਲ-ਚਾਲ ਨੇ ਤੁਆਡੇ?
ਹਾਂਜੀ ਅਸੀਂ ਠੀਕ ਆਂ ਤੁਸੀਂ ਸੁਨਾਓ ਠੀਕ ਓ।
ਹਾਂਜੀ ਮੈਂ ਵਦੀਆ ਤੁਸੀਂ
ਹਾਂਜੀ, ਬੜੇ ਦਿਨਾਂ ਬਾਦ ਮੈਂ ਕਿਆ ਫੋਨ ਬੜੇ ਦਿਨਾਂ ਬਾਦ ਕੀਤਾ ਅੱਜ ਯਾਦ ਕਿਵੇਂ ਆ ਗਈ ਸਾਡੀ।
ਬਸ, ਬੈਠੇ-ਬੈਠੇ ਮੈਂ ਕਿਆ ਚੱਲ ਫ਼ੋਨ ਮਿਲਾਈਏ ਦੀਦੀ ਨੂੰ।
ਅੱਛਾ-ਅੱਛਾ-ਅੱਛਾ, ਚਲੋ ਮੈਂ ਵੀ ਐਸ ਟਾਈਮ ਹੁਨੇ ਈ ਫਰੀ ਹੋਈ ਸੀ, ਲੰਚ ਬਣਾ ਕੇ ਰੋਟੀ ਖਾ ਕੇ ਬੈਠੀ ਸੀ ਮੈਂ ਕਿਆ ਫਰੀ ਹੋਈ ਸੀ ਸਈ ਟੈਮ ਤੇ ਫੋਨ ਕੀਤਾ ਤੁਸੀਂ।
ਮੈਂ ਆਪ ਫਰੀ ਹੋਈ ਆਂ, ਰੋਟੀ ਪੈਕ ਕਰਕੇ ਦੇਤੀ ਏ ਲੈ ਗਏ ਨੇ ਰੋਟੀ ਨਾਲ। ਬੱਚਿਆਂ ਦੀ ਵੀ ਲੈ ਗਏ ਨੇ, ਫਰੀ ਬੈਠੀ ਸੀ। ਇੱਕ ਵੱਡਾ ਗਿਆ ਏ, ਛੋਟਾ ਤੇ ਘਰ ਏ ਓਨੂੰ ਨਾਸ਼ਤਾ ਈ ਹੁਨੇ ਦਿੱਤੈ।
ਅੱਛਾ, ਚਲੋ ਵਦੀਆ ਐ ਸਗੋ ਹੋਰ ਕੀ ਘਰ ਕਰਨਾ ਬੈਠ ਕੇ ਵੇਲੇ ਬੱਚੇ ਕੰਮ
ਚਲਾ ਜਾਂਦਾ, ਹੋਰ ਪਾਪਾ ਨਾਲ ਚਲਾ ਜਾਂਦਾ ਵੱਡਾ।
ਠੀਕ ਏ ਹੋਰ ਕੀ ਘਰ ਬਹਿ ਕੇ ਕੀ ਕਰਨਾ।
ਬੈਠਣਾ ਈ ਏ ਫੈਕਟਰੀ, ਦੇਖੇਗਾ ਸਿੱਖੇਗਾ ਕੁਛ
ਓਥੇ ਸੌ ਚੀਜ਼ ਦੇਖੇਗਾ, ਕੁਛ ਸਿੱਖੇਗਾ ਕੁਛ ਗ਼ਲਤੀ ਕਰੇਗਾ ਫਿਰ ਸਿੱਖੇਗਾ। ਪਤਾ ਲੱਗਦਾ ਇੰਝ ਜਾਓ ਤੇ ਪਤਾ ਲੱਗਦਾ ਘਰ ਬੈਠੇ ਕੀ ਪਤਾ ਲੱਗਦਾ।
ਉਹ ਤੇ ਹੈਂ ਈ ਏ।
ਹੋਰ ਕੀ, ਬਣਾਇਆ ਅੱਜ?
ਮੈਂ ਅੱਜ ਅਰਬੀ ਬਣਾਈ ਏ।
ਅੱਛਾ -ਅੱਛਾ ਹਾਂ, ਇਹੀ ਸਬਜ਼ੀਆਂ ਗਰਮੀਆਂ ਚ ਹੋਰ ਕਰੇ ਕੀ ਬੰਦਾ।
ਸਬਜ਼ੀਆਂ ਤੇ ਸਬਜ਼ੀਆਂ ਤੇ ਬਥੇਰੀਆਂ ਹੁੰਦੀਆਂ ਏ, ਪਰ ਬੱਚੇ ਖਾਂਦੇ ਨਹੀਂ, ਨਾਲ ਫਿਰ ਪਨੀਰ ਦੀ ਭੁਰਜੀ ਬਣਾਈ।
ਹਾ ਉ ਈ ਨਾ, ਇੱਕ ਬੱਚੇ ਨੇ ਕੁੱਛ ਖਾਣਾ, ਇੱਕ ਬੱਚੇ ਨੇ ਕੁੱਛ ਖਾਣਾ ਹੈ
ਦੋ- ਦੋ ਸਬਜ਼ੀਆਂ ਬਣਦੀਆ, ਹਾਂਜੀ।
ਵੱਧ ਜਾਂਦਾ, ਮਾਵਾਂ ਦਾ ਕੰਮ।
ਹੋਰ, ਦੋ -ਦੋ ਬਣਾਉਣੀਆਂ ਪੈਂਦੀਆਂ ਹੋਰ
ਮੁਸ਼ਕਿਲ ਲੱਗਦਾ ਦੋ ਸਬਜ਼ੀਆਂ ਬਣਾਣਾ ਮੈਨੂੰ ਤੇ ਬਹੁਤ ਮੁਸ਼ਕਿਲ ਲੱਗਦਾ ਐ ਮੈਂ ਨਈ, ਹਾਂ ਮੈਂ ਨਈ ਬਣਾਦੀ, ਦੋ ਸਬਜ਼ੀਆਂ ਮੇਰੇ ਕੋਲ ਤੇ ਬੜਾ ਔਖਾ ਲੱਗਦਾ, ਮੈਨੂੰ ਤੇ ਇਹ ਕੰਮ ਦੋ ਬਣਾਣੀਆ
ਫਿਰ ਬੱਚਾ ਰੋਟੀ ਨਹੀਂ ਖਾਏਗਾ, ਫਿਰ ਕੀ ਕਰੀਏ, ਫੈਕਟਰੀ ਬੱਚਾ ਗਿਆ ਪਾਪਾ ਨਾਲ, ਕੀ ਕਰੀਏ
ਮੇਰੇ ਬੱਚੇ ਕਹਿਣਗੇ, ਮੈਂ ਸਬਜ਼ੀ ਨੀ ਖਾਣੀ, ਸਾਨੂੰ ਕਸੂਰੀ ਮੇਥੀ ਵਾਲੀ, ਰੋਟੀ ਬਣਾ ਦੋ ਨੂਣ ਮਿਰਚ ਵਾਲੀ ਘਿਓ ਨਾਲ ਖਾਵਾਂਗੇ? ਮੈਨੂੰ, ਆਸਾਨ ਲੱਗਦਾ ਹੈ ਮੈਂ ਸਬਜ਼ੀ ਦੋ ਨ
ਉਹ ਤੇ ਬੱਚਾ, ਕੋਲ ਹੈਗਾ ਗਾਏ ਤੇ ਗਰਮ-ਗਰਮ ਖਾ ਲਏਗਾ। ਫੈਕਟਰੀ ਭੇਜਾਂਗੇ ਰੋਟੀ ਪਾਪਾ ਨਾਲ ਅਤੇ ਉਹ ਰੋਟੀ ਤਾਂ ਸਾਰੀ ਸੁੱਕ ਜਾਣੀ, ਬੱਚੇ ਕੋਲ ਖਾਈ ਨਹੀਂ ਜਾਣੀ।
ਹਾਂ ਉਹ ਤੇ ਫੇਰ ਬਣਾ ਕੇ ਭੇਜਣੀ ਪੈਂਦੀ ਏ ਬਾਹਰ ਭੇਜਣੀ ਹੈ ਤੇ?
ਹਾਂਜੀ
ਘਰ ਤੇ, ਬਣਾ ਦੇਗਾ ਬੰਦਾ ਗਰਮ- ਗਰਮ ਪਰੋਠੀਆਂ ਕਦੀ ਪਿਆਜ਼ ਵਾਲੀ, ਬਣਾ ਤੀ ਕਦੀ ਪਨੀਰ ਵਾਲੀ ਬਣਾ ਤੀ।
ਪਿਆਜ਼ ਵਾਲੀ, ਤੇ ਬੰਦ ਕਰਤੀ ਬੱਚਿਆਂ ਨੇ ਪਨੀਰ ਵਾਲੀ ਖਾ ਲੈਂਦੇ ਨੇ ਰੋਟੀ ਰੋਟੀ ਪਨੀਰ ਦੇ ਟੋਸਟ, ਬਣਾ ਲੈਂਣੀ ਆ।
ਮੈਂ ਇੰਝ ਈ ਕਰਨੀ ਆ ਫ਼ਿਰ ਮੈਂ ਕਹਿੰਦੀ ਹਾਂ ਜਿੰਨੇ ਨਹੀਂ ਖਾਣੀ ਸਬਜ਼ੀ, ਉਹ ਰੋਟੀ ਖਾ ਲੋ ਮਿੱਸੀ ਜਾਂ ਪਿਆਜ, ਵਾਲੀ ਖਾ ਲੋ ਜਾਂ ਪਨੀਰ, ਵਾਲੀ ਖਾ ਲ ਲੋ ਸਰਦੀਆ ਚ ਤੇ ਦੇਖੋ ਦਿੱਕਤ ਨੀ ਹੁੰਦੀ, ਬੜੀ ਸਬਜ਼ੀਆਂ ਹੁੰਦੀਆਂ ਗੋਭੀ, ਹੁੰਦੀ ਮੂਲੀ ਹੁੰਦੀ ਏ ਮੇਥੀ, ਹੁੰਦੀ ਏ ਜਿਹੜੀ ਮਰਜ਼ੀ ਰੋਟੀ ਬਣਾ ਲਓ ਸਰਦੀਆਂ ਚ ਤੇ ਮੌਜ ਹੁੰਦੀ ਏ।
ਨਹੀਂ ਅਸੀਂ ਕਹਿੰਦੇ ਹਾਂ ਸਰਦੀਆਂ 'ਚ ਮੌੋਜੇ ਪਰ ਹੈ ਤੇ ਗਰਮੀਆਂ 'ਚ ਵੀ ਸਬਜ਼ੀਆਂ ਹੈਗੀਆਂ ਸਭ ਹੈਗੀਆਂ ਖਾਂਦਾ ਕੋਈ ਨਹੀਂ ਹੈ।
ਹਾਂ ਇਹ ਤੇ ਹੈ ਪਰ ਗਰਮੀਆਂ ਚ ਇਹ ਹੁੰਦਾ ਜੇ ਨਾ ਗਰਮੀਆਂ ਚ ਏ ਲੋਕੀ, ਤੋਰੀ, ਟਿੰਡੇ। ਇਹ ਚੀਜ਼ਾਂ ਨੀ ਖਾਂਦੇ ਨਾ ਬੱਚੇ ਇਹ ਚੀਜ਼ਾਂ ਹੁੰਦੀਆਂ ਨਾ ਗਰਮੀਆਂ ਚ ਜਿਆਦਾ।
ਹਮ ਮੈਂ ਤਾਂ ਵੈਸੇ ਵੀ ਸਰਦੀਆਂ 'ਚ ਜ਼ਿਆਦਾਤਰ। ਅ ਸਬਜ਼ੀਆਂ ਬੱਚੇ ਤਾਂ ਵੀ ਨਹੀਂ ਖਾਂਦੇ ਮੈਂ ਪਾਓ ਭਾਜੀ ਬਣਾ ਦਿੰਦੀ ਹਾਂ। ਹਾਂ ਪੰਦਰਾਂ ਦਿਨਾਂ ਬਾਅਦ ਮੈਂ ਪਾਓਚ ਹੀ ਖਾ ਲੋ ਦੋ ਦਿਨ ਖਾਓ।
ਹਾਂ ਉਹਦੇ ਚ ਲੋਕੀ ਤੋਰੀ ਪਾ ਦੋ ਕੁਛ ਮਰਜੀ ਪਾ ਦੋ ਬੱਚੇ ਖਾ ਲੈਂਦੇ।
ਪਤਾ ਨਹੀਂ ਚੱਲਦਾ ਘੀਆ ਪੇਠਾ ਐ ਸਬ ਪਾ ਦੋ।
ਉਹ ਖਾ ਲੈਂਦੇ ਜੇ ਬੱਚੇ ਮੇਰੇ ਵੀ ਬੱਚੇ ਐਵੇਂ ਕਰਦੇ ਜੇ ਤੁਸੀਂ ਕਿਵੇਂ ਬਣਾਉਂਦੇ ਹੋ?
ਮੈਂ ਪਾਓ ਭਾਜੀ ਜਿਸ ਤਰ੍ਹਾਂ ਕੁੱਕਰ ਲਿੱਤਾ ਕੁੱਕਰ 'ਚ ਬਟਰ ਪਾਇਆ ਹਲਕਾ ਜਿਹਾ ਤੇਲ ਪਾਇਆ।
ਅੱਛਾ
ਤੇ ਹਲਕਾ ਜਿਹਾ ਥੋੜ੍ਹਾ ਸ ਉਹ ਪਾ ਤਾ ਜੀਰਾ ਹਲਕਾ ਜਿਹਾ ਪਾ ਤਾ ਅਤੇ ਉਹਦੇ 'ਚ ਨਾ, ਪਾਓ ਭਾਜੀ ਮਸਾਲਾ ਪਹਿਲੇ ਪਾਓ
ਅੱਛਾ
ਤੇ ਸਾਰੀ ਸਬਜ਼ੀਆਂ ਕੱਟ ਲਓ, ਵਿੱਚ ਬੀਟਰੂਟ ਵੀ ਪਾਉਣਾ ਕਲਰ ਵਾਸਤੇ
ਅੱਛਾ, ਹਾਂ ਠੀਕ ਹੈ
ਬਸ ਇਹਨਾਂ ਨੂੰ ਉਬਾਲ ਲਓ, ਪੰਜ -ਛੇ ਸੀਟਾਂ ਚੰਗੀ ਤਰ੍ਹਾਂ ਲੱ ਉਵਾ ਲਓ ਤੇ ਉਹ, ਉਹ ਕੁੱਕਰ ਦੇ ਵਿੱਚ ਹੀ, ਉਹਨੂੰ ਕਰ ਲਓ, ਬਲੈਂਡਰ ਨਾਲ ਲਗਾ ਲਓ ਹੈਂਣ ਨਾਲ ਕਰਾਂਗੇ, ਉਹ ਕਰਾਂਗੇ ਉਹ ਤਾਂ ਬੜਾ ਟਾਈਮ ਲੱਗਦਾ, ਬਲੈਂਡਰ ਨਾਲ ਹੀ ਮੈਂ ਕਰ ਲੈਂਦੀ ਹਾਂ
ਹਾਂ, ਉਹ ਮਲੈਮ ਹੋ ਜਾਂਦੀ ਹੈ
ਹਾਂ, ਤੇ ਅਲੱਗ ਤੜਕਾ ਲਗਾ ਲੈਂਦੀ ਆ, ਮੈਂ ਤੜਕਾ ਲਗਾਉਨੀ ਆਂ ਪਹਿਲੇ ਪਿਆਜ਼ ਪਉਨੀ ਹਾਂ, ਹਲਕਾ 'ਹਲਕਾ ਬਰਾਊਨ ਕਰਨਾ
ਠੀਕ ਹੈ ਜ
ਹਲਕਾ- ਹਲਕਾ ਬਰਾਊਨ ਕਰਕੇ, ਫਿਰ ਉਸ ਤੋਂ ਬਾਅਦ ਸ਼ਿਮਲਾ ਮਿਰਚ ਪਾਣੀ ਹੈ, ਬਰੀਕ- ਬਰੀਕ ਕੱਟ ਕੇ ਓਕੇ, ਚੌਪ ਕਰ ਲਓ, ਉਹਨੂੰ ਚੌਪਰ 'ਚ
ਅੱਛਾ
ਫਿਰ ਉਹਨੂੰ ਭੁੰਨੀ ਜਾਓ ਤੇਜ਼ ਗੈਸ 'ਤੇ ਭੁੰਨਨਾ ਫਿਰ ਓ 'ਚ ਅਦਰਕ ਲਸਣ ਦਾ ਪੇਸਟ ਪਾਲੋ।
ਅੱਛਾ- ਅੱਛਾ
ਕਸਤੂਰੀ ਮੇਥੀ ਪਾਲੋ
ਹਮ ਹਮ
ਫਿਰ ਹਲਕਾ ਜਿਹਾ ਨਿੰਬੂ ਪਾ ਲਉ
ਅੱਛਾ- ਅੱਛਾ, ਨਿੰਬੂ ਵੀ ਪਾਉਂਦੇ ਹੋ
ਨਿੰਬੂ ਪਾਉਂਦੀ ਹਾਂ ਮੈਂ, ਹੋਰ ਉਹ 'ਚ ਪਾਉਣੀ ਕਸ਼ਮੀਰੀ ਲਾਲ ਮਿਰਚ ਪਾਉਣੀ ਉਸ ਤੋਂ ਬਾਅਦ ਫਿਰ
ਹ, ਰੰਗ ਕਰਕੇ, ਆ ਤੁਸੀਂ ਬੀਟ ਰੂਟ ਬੀਟ ਰੂਟ ਵੀ ਤੇ ਪਾਈ, ਉਹਦਾ ਵੀ ਤਿਰੰਗ ਆ ਜਾਏਗਾ
ਉਹਦਾ ਵੀ ਰੰਗ ਆ ਜਾਂਦਾ, ਪਰ ਮੈਂ ਕਸਤੂਰੀ, ਮਤਲਬ ਨਾ ਦੇਖੋ ਪਾਓ ਭਾਜੀ ਜ਼ਿਆਦਾ ਮਿਰਚੀ ਤਾਂ ਹੁੰਦੀ ਨੀ ਹੈ
ਹਾਂ- ਹਾਂ- ਹਾਂ
ਹਾਂ ਉਹ ਲਾਲ ਮਿਰਚ ਮੈਂ ਪਾਂਦੀ ਨਹੀਂ, ਤੇ ਦੇਗੀ ਹੈ ਮਿਰਚ ਪਾਲ ਲਈ ਨੇ ਕਸ਼ਮੀਰੀ ਲਾਲ ਮਿਰਚ
ਹਾਂ ਉਹ ਠੀਕ ਘਿਉ ਹਲਕੀ ਹੁੰਦੀ ਹੈ
ਤੇ ਹਰੀ ਮਿਰਚਾਂ ਪਾ ਲਉ, ਅਗਰ ਬੱਚੇ ਨਹੀਂ ਖਾਂਦੇ ਨਾ ਪਾਓ ਮੈਂ ਤਾਂ ਪਾ ਲੈਂਦੀ ਹਾਂ ਹਰੀ ਮਿਰਚਾਂ ਪਰ ਬਟਰ ਦਾ ਤੜਕਾ ਲਗਾਉਦੇ ਹੈ ਅਧ ਵੈਸੇ ਤਾਂ ਮੈਂ ਕੱਟ ਹੀ ਬਟਰ ਪਾਉਂਦੀ ਹਾਂ, ਅੱਧਾਥੋੜ੍ਹਾ ਜਿਹਾ ਤੇਲ ਪਾ ਲੈਂਨੀ ਹਾਂ ਥੋੜ੍ਹਾ ਜਿ ਬਟਰ ਪਾਉਂਦੀ ਹਾਂ, ਬਸ ਉਹਨੂੰ ਤੜਕਾ ਲਗਾ ਕੇ ਤੇਜ਼ ਗੈਸ 'ਤੇ ਹਲਕਾ ਜਿਹਾ ਪਾਣੀ ਪਾ ਲਓ, ਅਗਰ ਨਾਲ ਲੱਗਦਾ ਤਾਂ ਵੀ ਸਾਰੀ ਸਬਜ਼ੀ ਉਹਦੇ 'ਚ ਪਾ ਕੇ ਦੋ ਤਿੰਨ ਉਬਾਲੇ ਦੁਆ ਲਓ, ਤੇ ਬਸ ਮੈਸ਼ ਕਰ ਲਓ 'ਚ
ਠੀਕ ਐ, ਠੀਕ ਐ ਵਧੀਆ, ਹਾਂ ਅਸੀਂ ਵੀ ਇਸ ਤਰ੍ਹਾਂ ਹੀ ਬਣਾਉਦੇ ਹਾਂ ਲਗਭਗ ਪਰ, ਜਿਵੇਂ ਅਸੀਂ ਤੁਸੀਂ ਕਹਿ ਰਹੇ ਹੋ ਨਾ ਅਲੱਗ ਤੋਂ ਬਟਰ ਜਾਂ ਇਸ ਤਰ੍ਹਾਂ ਨੀ ਅਸੀਂ, ਉੱਪਰੋਂ ਬਟਰ ਪਾ ਦਿੰਦੀ ਹਾਂ ਮੈਂ ਬੱਚਿਆਂ ਨੂੰ ਜਿਵੇਂ ਸਰਵ ਕਰਨ ਲੱਗੇ ਆ ਨਾ ਉਪਰੋਂ ਬਟਰ ਪਾ ਦੇ ਹੀਦਾ ਖੁਲਾ, ਪਾਵ ਵੀ ਬਟਰ 'ਚ ਹੀ ਫਰਾਈ ਕਰਨਾ
ਮੈਂ ਉਹ ਤਾਂ ਹਾਂਜੀ ਇਂਝ ਕਰਕੇ, ਤੇ ਮੈਂ ਉੱਤੋਂ ਵੀ ਬਟਰ ਪਾਉਂਦੀ ਹਾਂ ਨਾਲ ਫਿਰ ਹਲਕਾ- ਹਲਕਾ ਅਗਰ ਬੱਚੇ ਮੰਗਣ, ਹਲਕਾ- ਹਲਕਾ ਪਨੀਰ ਵੀ ਪਾ ਦੋ
ਹਾਂ, ਉਹ ਤੇ ਪਾਓ ਬਾਜੀ 'ਚ ਤੇ ਹਰ ਇੱਕ ਸਬਜ਼ੀ ਪੈ ਸਕਦੀ, ਕੋਈ ਵੀ ਪਾ ਲਓ
ਪੇਠਾ ਪਾ ਲਓ, ਲੋਕੀ ਪਾ ਲਓ, ਗਾਜਰ, ਮਟਰ
ਹਾਂਜੀ- ਹਾਂਜੀ, ਮੈਂ ਤੇ ਆਪ ਸਰਦੀ ਖਾਂਦੇ ਨੀ ਨਾ ਲੋਕੀ ਲੋਕੀ ਤੇ ਪੇਠਾ ਨੀ ਖਾਂਦੇ ਵੇਂ ਜੇ ਦੋਨੋ ਚੀਜ਼ਾਂ ਅਗਰ ਇਹ ਲੈਏ ਨੇ ਨਾ ਸਬਜ਼ੀ ਚ ਪੇਠਾ ਵੀ ਤੇ ਲੋਕੀ ਵੀ ਤੇ ਫੇਰ ਮੈਂ ਵੀ ਪਾਓ ਭਾਜੀ ਵਾਲੀ ਸਬਜ਼ੀ ਬਣਾ ਦਿੰਦੀ ਹਾਂ ਉਹ ਖਾ ਲੈਂਦੇ ਨੇ ਜੇ ਮੈਂ ਵੱਖਰਾ ਵੱਖਰਾ ਬਣਾਵਾਂ ਤੇ ਫੇਰ ਨੀ ਖਾਂਦੇ ਲੋਕੀ ਕਵਾਂਗੀ ਨਾ ਲੋਕੀ ਬਣਾਈਏ ਤੇ ਨਹੀਂ ਖਾਣਗੇ ਪੇਠਾ ਬਣਾਇਆ ਨਹੀਂ ਖਾਣਗੇ ਜੇ ਕਵਾਂਗੀ ਨਾ ਪਾਓ ਭਾਜੀ ਵਾਲੀ ਸਬਜ਼ਜੀ ਬਣਾਈ ਏ ਫੇਰ ਖਾ ਲਾਂਗੇ ਹਾਂ ਮੰਮੀ ਪਾਓ ਮੰਗਾ ਦੋ ਖਾ ਲਾਂਗੇ ਇਂਝ ਕਰਦੇ ਨੇ
ਹੂ
ਹਾਂ
ਮੇਰੇ ਆਪ ਐ ਬਸ ਵਧੀਆ ਹੋਰ ਤੁਹਾਡੇ ਬੱਚੇ ਕੀ ਕਰਦੇ ਪਏ ਨੇ, ਹੋ ਗਏ
ਹਾਂ ਸਾਡੇ ਬੱਚੇ ਮੇਰਾ ਬੇਟਾ ਤੇ ਕੰਮ ਕਰ ਰਿਹਾ ਹੈ ਵਰਕ ਫਰੋਮ ਹੋਮ ਕਰਦਾ ਏ, ਔ ਤੇ ਕੰਮ ਕਰਦਾ ਰਹਿੰਦਾ ਸਾਰਾ ਦਿਨ
ਛੁੱਟੀਆਂ ਹੈਗੀਆਂ ਤਾਂ ਘਰ ਹੈਗਾ ਕਿ ਜਾ ਨਹੀਂ ਰੇਆਂ।
ਨਹੀਂ ਇਹਦੀ ਮਹੀਨਾ ਡੇਢ ਮਹੀਨਾ ਹੋ ਗਿਆ ਘਰ ਹੀ ਹੈ ਘਰੋਂ ਹੀ ਕਰ ਰਿਹਾ ਕੰਮ ਉਹ ਨਾ ਨਾ ਕੁਛ ਇਹਨਾਂ ਦਾ ਆਫ਼ਿਸ ਸ਼ਿਫਟ ਹੋ ਰਿਹਾ ਨਵਾਂ ਬਣ ਰਿਹਾ ਕੁਛ
ਉੱਥੇ ਹੀ ਬਣਦਾ ਪਯਾ, ਜਿੱਥੇ ਜੋਬ ਕਰਦਾ
ਹਾਂਜੀ ਹਾਂਜੀ ਤੇ ਉਹ ਫੇਰ ਇਹਨਾਂ ਨੇ ਵਰਕ ਫਰੋਮ ਹੋਮ ਕਹਿੰਦੇ ਜਿੰਦੀ ਮਰਜੀ ਆ ਜੇ ਵੈਸੇ ਸਪੇਸ ਤੇ ਦਿੱਤਾ ਇਹਨਾਂ ਨੂੰ ਬੈਠਣ ਵਾਸਤੇ ਜਗ੍ਹਾ ਤੇ ਦਿੱਤੀ ਹੋਈ ਹੈ ਪਰ ਉਹ ਕਹਿ ਰਹੇ ਨੇ ਕਿ ਜਿਨਾ ਦੀ ਜਿੰਨੇ ਆ ਨਾ ਆ ਜੇ ਮਤਲਬ ਆਪਣੀ ਚੁਇਸ ਐ, ਆਔ ਚਾਹੇ ਨਾ ਆਔ ਫੇਰ ਇਹ ਘਰੋਂ ਈ ਕਰ ਲੈਂਦਾ ਇੱਕ ਦਿਨ ਗਿਆ ਸੀ ਵਿੱਚ ਦੇੇਖਣ ਜਗਹ ਜੁਗਹ ਤੇ ਉਹ ਹੁਣ ਘਾਰ ਈ ਹੈ, ਹੁਣ ਜਾਏਗਾ ਦੇਖੋ ਹਜੇ ਮਤਲਬ ਹਜੇ ਆਪਣੀ ਚੋਅਸ ਇਸ ਇਹ ਆਪਣੀ ਵੀ ਆਓ ਚਾਹੇ ਨਾ ਆਓ ਉਹਨਾਂ ਨੇ ਚੋਅਸ ਇਸ ਕੀਤੀ ਹੋਈ ਹੈ ਫੇਰ ਇਹਨੂੰ ਘਰੋਂ ਈ, ਇਹ ਹੁਣ ਦੇਖੋ ਜਾਏਗਾ ਸ਼ਾਇਦ ਮੰਡੇ ਨੂੰ
ਕਿੰਨੇ ਦਿਨ ਰਹਿੰਦਾ ਫਿਰ, ਡੇ ਕਿੰਨੇ ਲਗਾਉਂਦਾ ਦਿਨ
ਹੁਣ ਤੇ ਡੇਢ ਮਹੀਨਾ ਹੋ ਗਿਆ ਘਰ ਈ ਹੈ, ਹੁਣ ਦੇਖੋ ਦੋ ਜਾਂ ਤਿੰਨ ਦਿਨ ਹੀ ਜਾਣਾ ਹੁੰਦਾ ਉੱਥੇ ਬਸ
ਇਹ ਵੀ ਠੀਕ ਐ
ਹਾਂਜੀ ਦੋ ਤਿੰਨ ਤਿੰਨ ਦੀ ਹੁੰਦੀ ਹੈ ਆਪਣੀ ਮਰਜ਼ੀ ਐ ਤਿੰਨ ਦਿਨ ਹੋ ਗਏ, ਚਾਰ ਦਿਨ ਹੋ ਗਏ ਇਹਦੀ ਮਰਜ਼ੀ ਜਿੰਨੇ ਦਿਨ ਮਰਜੀ ਲਾਏ।
ਬੱਚਾ ਫਿਰ ਬਾਹਰ ਜਾਏ ਤੇ ਬੱਚੇ ਨੂੰ ਬਾਹਰ ਦਾ ਵੀ ਕਈ ਖਾਨਾ ਸੂਟ ਨਹੀਂ ਕਰਦਾ ਚਲੋ ਕਾਰ ਬੈਠੇ ਖਾਣਾ ਤਾਂ ਗਰਮ ਖਾ ਲਿਆ
ਸਹੀ ਏ, ਹੋਰ ਕੀ ਬਾਹਰ ਤੇ ਬੱਚੇ ਫੇਰ ਪਤਾ ਨੀ ਨਾ ਕਿਸ ਤਰ੍ਹਾਂ ਥੱਕੇ ਆਉਂਦੇ ਨੇ ਰਾਤੀ ਘਰ ਫੇਰ ਬਣਾਉਣ ਫੇਰ ਖਾਣ ਕਰਦੇ ਵੀ ਨੇ ਹੁਣ ਕਰਨਾ ਪਏਗਾ ਖਾਣਾ ਤੇ ਹੈ ਹੀ ਨਾ ਬਾਕੀ ਹਾਂਜੀ ਲੰਚ ਤੇ ਆਫ਼ਿਸ ਵਿੱਚ ਹੀ ਚਲੋ ਥਾਲੀ ਆ ਜਾਂਦੀ ਹੈ ਥਾਲੀ ਆ ਜਾਂਦੀ ਏ, ਅੱਛੀ ਹੁੰਦੀ ਰੋਟੀ ਹੋਮਮੇਡ ਹੀ ਹੁੰਦੀ ਉਹ ਵੀ
ਐ ਵੀ ਵਧੀਆ ਹੈ
ਹਾਂਜੀ ਤੇ ਸਵੇਰੇ ਪੋਹਾ ਬਣਾ ਲੈਂਦਾ ਹੈ ਕਦੀ ਜ਼ਿਆਦਾਤਰ ਤੇ ਟੋਸਟ ਹੀ ਬਣਾ ਲੈਂਦਾ ਹੈ ਇਹਨੂੰ ਟੋਸਟ ਅੱਛੇ ਲੱਗਦੇ ਨੇ
ਇੱਕ ਟਾਈਮ ਮਿਲਦਾ ਲੰਚ ਜਾਂ ਫਿਰ ਡਿਨਰ ਵੀ ਮਿਲਦਾ।
ਨਹੀਂ ਨਹੀਂ ਡਿਨਰ ਨਹੀਂ ਮਿਲਦਾ, ਡਿਨਰ ਤੇ ਫੇਰ ਆਉਂਦੇ ਨੇ ਰਾਤੀ ਜਿਸ ਲੇ। ਘਰ ਆਉਂਦੇ ਨੇ ਨੌ ਦਸ ਵਜੇ। ਫਿਰ ਜ਼ਿਆਦਾਤਰ ਤੇ ਰਾਈਸ ਹੀ ਬਣਾਉਂਦਾ, ਹੁਣ ਥਕਿਆ ਹੋਇਆ ਬੰਦਾ ਕੀ ਬਣਾਏ ਸਬਜ਼ੀਆਂ ਸੁਬਜੀਆਂ?
ਰਾਈਸ ਵੀ ਖਰਾਬ ਕਰਦੇ ਨੇ ਰੋਜ਼
ਰਾਈਸ ਦੇ ਵਿੱਚ ਉਹ ਪਾ ਕੇ ਨਾ ਸਾਰੇ ਸਬਜ਼ੀਆਂ ਬਣਾ ਪਾ ਕੇ ਉਹ ਰਾਈਸ ਵਗੈਰਾ ਬਣਾ ਲੈਂਦਾ, ਤਿੰਨ ਦਿਨ ਤੇ ਰਹਿਣਾ ਹੁੰਦਾ ਉੱਥੇ ਦੇਖੋ ਤਿਨ, ਇੱਕ ਦਿਨ ਤੇ ਮੈਂ ਘਰੋਂ ਹੀ ਦੇ ਦਿੰਦੀ ਹਾਂ, ਜਿਸ ਦਿਨ ਜਾਂਦਾ, ਡਿਨਰ ਵੀ ਨਾਲ ਹੀ ਦਿੰਦੀ ਆ। ਦੋ ਦਿਨ ਦੀ ਗੱਲ ਹੁੰਦੀ ਹੈ ਸਾਰੀ।
ਫਿਰ ਇਹ ਘਰ ਆ ਕੇ, ਫਿਰ ਰਾਈਸ ਤੇ ਨਹੀਂ ਖਾਂਦਾ ਹੋਏਗਾ। ਅੱਕ ਜਾਂਦੇ ਨੇ ਬੱਚੇ ਖਾ ਖਾ ਕੇ
ਰਾਈਸ ਪਹਿਲੇ ਵੀ ਘੱਟ ਖਾਂਦਾ ਸੀਗਾ ਏ, ਹੁਣ ਤੇ ਹੋਰ ਹੀ ਨਹੀ ਖਾਂਦਾ। ਰਾਜਮਾਂ ਰੂਜਮਾਂ ਉਹਨੂੰ ਤੇ ਫੇਰ ਖਾ ਲੈਂਦਾ ਹੈ ਏ ਚਾਵਲ ਵੈਸੇ ਜੇ ਬਣਾਵਾਾਂ ਨਾ ਜਿਵੇ ਸਬਜ਼ੀਆਂ ਵਵਾ ਕੇ, ਉਹ ਵਾਲੇ ਨੀ ਖਾਂਦਾ। ਨਮਕੀਨ ਚਾਵਲ ਜਿਵੇਂ ਅਸੀਂ ਬਣਾ ਲੈਂਦੇ ਹਾਂ ਜੀਰੇ ਵਾਲੇ
ਹਾਂਜੀ, ਹਾਂਜੀ।
ਨਹੀਂ ਖਾਂਦਾ, ਉੱਥੇ ਤੇ ਕਦੀ ਦਾਲ ਪਾ ਕੇ ਬਣਾ ਲੈਂਦਾ, ਕਦੀ ਸਬ
ਹਾਂਜੀ, ਹਾਂਜੀ ਚਲੋ ਹੋ ਸ ਸਭ ਵਧੀਆ, ਠੀਕ ਹੈ, ਸਤਿ ਸ਼੍ਰੀ ਅਕਾਲ ਜੀ।
ਜੀ, ਸਤਿ ਸ਼੍ਰੀ ਅਕਾਲ।